ਨਾਟ ਹਾਂ ਮੋਬਾਈਲ ਡਾਟਾ ਬੰਦ ਕਰੂ ਨਾ ਕਿਉਂਕ ਨੈਟਵਰਕ ਨਹੀਂ ਆ ਰੀ ਹੈਲੋ, ਹਾਂਜੀ
ਸ ਸਤਿ ਸ੍ਰੀ ਅਕਾਲ ਭੈਣ ਜੀ ਵਧੀਆ ਕੁ ਕੁਛ ਨੀ ਬਸ ਭੈਣ ਜੀ, ਬੱਚੇ ਆਏਨ ਟਿਊਸ਼ਨ ਪੜ੍ਹਾਉਣ ਲਗੀ ਸੀ ਭੈਣ ਜੀ ਤੁਸੀਂ ਸੁਣਾਓ ਕੀ ਕਰਦੇ ਹੋ ਭੈਣ ਜੀ ਹਾਂਜੀ ਹਾਂਜੀ
ਅੱਛਾ ਅੱਛਾ ਪਹਿਲੇ ਤਾਂ ਨੀ ਪਣਾਂਦੇ ਸੀ, ਹੁਣ ਪੜਾਉਣ ਲੱਗ ਗਏ ਉਹ
ਹਾਂਜੀ ਹਾਂਜੀ ਪਹਿਲੇ ਘੱਟ ਪੜ੍ਹਾਉਂਦੀ ਸੀ, ਵਿੱਚੋ ਬੰਦ ਕਰਤਾ ਸੀ ਭੈਣ ਜੀ ਹਾਂਜੀ, ਹੋਰ ਸੁਣਾਓ ਤੁਸੀਂ ਕੀ ਕਰਦੇ ਪਏ ਹੈਗੇ ਨੇ ਬੱਚੇ, ਅੱਠ ਦਸ ਬੱਚੇ ਹੈਗੇ ਨੇ ਹਾਂਜੀ, ਹੋਰ ਸੁਣਾਓ
ਹੋਰ ਵਧੀਆ ਭੈਣ ਜੀ, ਤੁਸੀਂ ਸੁਣਾਓ ਛੁੱਟੀਆਂ ਤੇ ਖ਼ਤਮ ਹੋਣ ਵਾਲੀਆਂ ਹੋਣੀਆਂ ਬੱਚਿਆਂ ਦੀਆਂ
ਹਾਂਜੀ ਛੁੱਟੀਆਂ ਖਤਮ ਹੋਗਿਆਂ ਬੱਚੇਆਂ ਦੀਆ, ਇੱਕ ਤਰੀਕ ਨੂੰ ਸਕੂਲ ਖੁਲ ਜਾਣੇ ਐਗਜ਼ਾਮ ਆ ਗਏ ਨਾ ਬੱਚੇਆਂ ਦੇ
ਅੱਛਾ।
ਹਾਂਜੀ - ਭੈਣਜੀ--ਹੇਗੇ ਫਰੀ। ਹਾਂਜੀ-ਹਾਂਜੀ ਇੱਕ ਨੂੰ, ਇਗਜ਼ਾਮ ਨੇ ਨਾ ਦੋ ਨੂੰ, ਤੇ ਇਕ ਨੂੰ ਖੁਲ ਜਾਣੇ ਨੇ
ਅੱਛਾ। ਸਾਡੇ ਏਦਰ ਬੱਚੇਆਂ ਦੇ ਸੱਤ ਨੂੰ ਹੋਨੇ, ਇੱਕ ਨੂੰ ਸਕੂਲ ਖੁੱਲੇਗਾ। ਸੱਤ ਨੂੰ ਪੇਪਰ ਨੇ
ਅੱਛਾ-ਅੱਛਾ ਇੱਕ ਨੂੰ ਖੁੱਲ੍ਹੇਗਾ, ਸੱਤ ਨੂੰ ਪੇਪਰ ਅੱਛਾ-ਅੱਛਾ। ਕੇਹੜੀ-ਕੇਹੜੀ ਕਲਾਸ ਚ ਨੇ ਭੈਣ ਜੀ ਬੱਚੇ ਤੁਹਾਡੇ
ਮੇਰੇ ਬੱਚੇ ਗੁੜੀਆਂ ਮੇਰੀ ਟੈਨਥ ਚ ਏ। ਬੇਟਾ ਮੇਰਾ ਸਿਕਸਥ ਚ ਏ
ਅੱਛਾ, ਅੱਛਾ-ਅੱਛਾ ਚਲੋ ਵਧੀਆ ਬੱਚੇ ਕਦੋਂ ਵੱਡੇ ਹੋ ਜਾਂਦੇ ਨੇ ਪਤਾ ਨਹੀਂ ਚੱਲਦਾ
ਹਾਂ, ਸਹੀ ਗੱਲ ਏ ਦੇਖ ਲਓ
ਹਾਂਜੀ। ਹੋਰ ਸੁਣਾਓ ਵੀ
ਆਪ ਨੂੰ ਹੀ ਨਹੀਂ, ਯਕੀਨ ਹੁੰਦਾ
ਆਹੌ
ਕੱਲ ਦੀ ਗੱਲ ਏ
ਹਮ ਹੋਰ ਦੱਸੋ ਠੀਕ ਹੋ,
ਹਾਂਜੀ ਵਧੀਆ ਤੁਸੀਂ ਸੁਣਾਓ
ਬਸ ਵਧੀਆ ਭੈਣ ਜੀ, ਕੀ ਕਰ ਰਹੇ ਹੋ ਤੁਸੀਂ
ਬਸ ਭੈਣ ਜੀ ਮੈਂ ਬੈਠੀ ਸੀ, ਹੁਣੇ ਫ੍ਰਰੀ ਹੋਈ ਆ, ਰੋਟੀ -ਰੂਟੀ ਬਣਾ ਕੇ, ਖਾ ਕੇ
ਅੱਛਾ, ਕੀ ਬਣਾਆ ਅੱਜ
ਅੱਜ ਮੈਂ ਬਣਾਈ ਸੀ ਦਾਲ, ਨਾਲ ਪਰੋਂਂਠੀਆਂ ਬਣਾਈਆਂ ਸੀ
ਅੱਛਾ-ਅੱਛਾ ਚਲੋ ਵਧੀਆ, ਗਰਮੀ ਚ ਮਨ ਈ ਨਈ ਕਰਦਾ ਕੁਛ ਬਣਾਣ ਦੇ ਕੁੱਝ ਖਾਣ ਦੇ ਹਲਕਾ -ਫੁਲਕਾ ਹੀ ਖਾਣ ਦਾ ਮਨ ਕਰਦਾ
ਹਾਂਜੀ ਬਿਲਕੁਲ ਸਹੀ ਗੱਲ ਏ, ਗਰਮੀ ਚ ਬਣਾ ਨਈ ਮਨ ਨੀ ਕਰਦਾ। ਖਾਣਾ ਤੇ ਹੁੰਦ ਹੁੰਦਾ ਏ, ਈ, ਆ ਲੇਕਿਨ ਬਣਾਣ ਤੇ ਮਨ ਨਈ ਕਰਦਾ
ਆਹੋ ਸਹੀ ਕੈਹਿੰਦੇ ਹੋ ਭੈਣ ਜੀ। ਸਹੀ ਗੱਲ ਏ
ਹਾਂ। ਹੋਰ ਸੁਣਾਓ। ਗਏ ਨੀ ਤੁਸੀਂ ਹਾਂਜੀ ਗਰਮੀ ਬੋਤ -ਬੋਤ ਗਰਮੀ, ਮੈਂ ਗਈ ਹੋਈ ਸੀ, ਨਾ ਆਪਣੇ ਪੇਕੇ ਰੈਹਣ
ਅੱਛਾ ਆਪਣੇ,
ਹਾਂਜੀ ਰੈਣ ਗਈ ਹੋਈ ਸੀ, ਤੇ ਕੱਲ ਈ ਆਈ ਆ ਵਾਪਿਸ।
ਅੱਛਾ ਕੱਲ ਆਏ ਵਾਪਸ ਅੱਛਾ ਵਧੀਆ ਏ, ਘੁੰਮ -ਫਿਰ ਕੇ ਆ ਗਏ,
ਹੁ ਹਾਂਜੀ ਏਥੇ ਸਗੋਂ ਗਰਮੀ ਜ਼ਾਦਾ ਲੱਗ ਰਹੀ ਏ, ਓਥੇ ਤੇ ਮਹਿਸੂਸ ਨਈ ਹੁੰਦੀ ਸੀ।
ਅੱਛਾ -ਅੱਛਾ ਪੇਕੇ ਜਾਵੇ ਕਿ, ਗਰਮੀ ਨਈ ਲੱਗਦੀ ਹ
ਸਹੀ ਗੱਲ ਕੰਮ ਨੀ ਨਾ ਕਰਨਾ ਪੈਂਦਾ।
ਆਹੋ ਸਹੀ ਗੱਲ ਐ, ਪਰਜਾਈਆਂ ਬਿਠਾ ਕੇ ਖਵਾਉਂਦੀਆਂ ਨੇ ਆਰਾਮ ਨਾਲ।
ਹੋਰ ਪਰਜਾਈਆਂ ਚੰਗੀਆਂ ਨੇ,
ਚਲੋ ਵਧੀਆ ਪਰਜਾਈਆਂ ਚੰਗੀਆਂ ਨੇ,
ਹਾਂ--ਬਸ ਫੇਰ ਹੁਣ ਉੱਥੇ ਆ ਕੇ ਹੁਣ ਇੱਕ ਮਹੀਨਾ ਕੰਮ ਨੀ ਕੀਤਾ ਹੁਣ ਕੰਮ ਕਰਨ ਤੇ ਮਨ ਨੀ ਕਰਦਾ ਪਿਆ।
ਹਾਂਜੀ ਇਹ ਤੇ ਹੁੰਦਾ ਹੀ ਹੈ। ਮੰ ਮਾਂ ਪਿਓ ਦੇ ਘਰ ਆਰਾਮ ਨਾਲ ਰਹਿ ਲਓ ਟੈਨਸ਼ਨ ਫ੍ਰਰੀ ਹੁੰਦੀ ਹੈ। ਫਿਰ ਸਹੁਰੇ ਘਰ ਆ ਕੇ ਫੇਰ ਕੰਮ ਕਰੋ
ਉਹੀ ਨਾ ਆਉਣਾ ਤੇ ਹੁੰਦਾ ਹੀ ਹੈ ਵਾਪਿਸ ਭਾਵੇਂ ਮਹੀਨਾ ਰਹਿ ਲੋ ਦੋ ਰਹਿ ਲੋ ਜਿੰਨਾ ਚਿਰ ਮਰਜ਼ੀ ਰਹਿ ਲੋ
ਅੱਛਾ
ਅਖੀਰ ਤੇ ਆਉਣਾ ਹੀ
ਹਾਂਜੀ ਹੋਰ ਸੁਣਾਓ
ਹੋਰ ਵਧੀਆ ਤੁਸੀਂ ਦੱਸੋ ਹਾਂਜੀ ਬਸ ਲੰਚ ਬਰੰਚ ਇਕੱਠਾ ਹੀ ਕੀਤਾ ਅੱਜ
ਅੱਛਾ ਅੱਜ ਇਕੱਠਾ ਕੀਤਾ ਅਛ ਅੱਛਾ ਮਾਰਕੀਟ ਨੀ ਗਏ ਕੁਛ ਵਰਾਇਟੀ ਆਈ ਤੁਹਾਡੇ ਉੱਥੇ
ਹਾਂਜੀ ਗਈ ਸੀ ਬਸ ਉਹੀ ਸੂਟ ਵਗੈਰਾ ਬੱਚਿਆਂ ਦੇ ਲਿੱਤੇ ਸੀ
ਅੱਛਾ- ਅੱਛਾ -ਅੱਛਾ
ਹਮ ਹੂੰ, ਪਾਰਟੀਵੇੇਅਰ ਸੂਟ ਲੈਣਾ ਸੀ ਉਹ ਤੇ ਮਿਲਿਆ ਨਹੀਂ ਕਿਉਂਕਿ ਹਲੇ ਮੌਸਮ ਨੀ ਨਾ ਹੈਗਾ।
ਹਾਂਜੀ ਹਾਂਜੀ ਐ ਤੇ ਗਰਮੀ 'ਚ ਤੇ ਵਿਆਹ ਵਿੱਚ ਵਿਆਹ ਢੰਗ ਨੀ ਆਉਂਦੇ ਕਿਸੇ ਦੇ,
ਹਾਂ ਕੋਟਨ ਦੇ ਹੀ ਫਿਰ ਮਿਲੇ ਸੀ
ਅੱਛਾ ਅੱਛਾ ਹੁਣ ਤੇ ਕੋਟਨ 'ਚ ਵੀ ਵਧੀਆ ਆਏ ਹੋਏ ਨੇ ਕੱਪੜੇ
ਹਾਂਜੀ ਕੋਟਨ 'ਚ ਵੀ ਵਧੀਆ ਆਏ ਹੋਏ ਨੇ
ਹਾਂਜੀ ਕੋਟਨ 'ਚ ਫੈਬਰਿਕ ਐਤਕੀ ਪਾਕਿਸਤਾਨੀ ਬੜਾ ਚਲਿਆ ਦਾ ਸੂਟ ਪਾਕਿਸਤਾਨੀ ਕਸ਼ਮੀਰੀ ਵਾਲੇ
ਹਾਂਜੀ -ਹਾਂਜੀ
ਬੁਟੀਕ ਵਾਲੇ ਲੈਣ ਜਾਂਦੇ ਨੇ ਬੂਟੀਆਂ ਵਾਲੇ
ਹਾਂਜੀ
ਹੋਰ ਕੀ ਹੁੰਦਾ ਆ ਤੇ ਮੈਂ ਕਿਹਾ ਜੀ ਭੈਣ ਜੀ ਤੁਹਾਡੇ ਉੱਥੇ ਆਏ ਨੇ ਵਧੀਆ ਇੱਧਰ ਬੁਟੀਕ ਵਾਲੇ ਚੋੜ ਪੋਚੇ ਵਾਲੇ ਜੋ ਹੁੰਦੇ ਨੇ ਫਰਸੀ ਸਲਵਾਰ ਜਿਹੜੀ ਹੁੰਦੀ ਹੈ।
ਹਾਂਜੀ ਹਾਂਜੀ ਕੋਟਨ ਦੇ ਤੇ ਬਥੇਰੇ ਨੇ ਵਾਧੂ
ਅੱਛਾ ਅੱਛਾ ਕੋਈ ਡਿਜ਼ਾਇਨ ਵਗੈਰਾ ਹੈ ਆਇਆ ਤੁਹਾਡੇ ਕੋਲ ਕੋਈ ਵਧੀਆ ਫੈਬਰਿਕ?
ਹਾਂਜੀ ਮੈਂ ਲੈ ਕੇ ਆਈ ਸੀ ਇੱਕ ਸੂਟ ਹਾਂਜੀ ਇੱਕ ਲਿਆਈ ਸੀ।
ਅੱਛਾ ਅੱਛਾ, ਅੱਛਾ
ਹਾਂਜੀ,
ਮੈਨੂੰ ਵੀ ਦਿਖਾਉਣਾ ਮੈਨੂੰ ਫੋਟੋਆਂ ਭੇਜਨਾ ਮੈਂ ਅੱਗੇ ਵੇਖਾਂਗੀ ਨਾ ਕਿੱਦਾਂ ਦੇ ਨੇ ਤੇ ਮੈਂ ਵੀ ਆਪਣੇ ਬੁਟੀਕ ਸ਼ੋਪ ਖੋਲਣੀ ਅਸੀਂ ਆਪਣੇ ਕੱਪੜਿਆਂ ਦੀ
ਅੱਛਾ ਅੱਛਾ, ਅੱਛਾ
ਹਾਂਜੀ ਉੱਥੇ ਰੱਖਣ ਵਾਸਤੇ ਚਾਹੀਦੇ ਨੇ
ਕੋਈ ਨੀ, ਮੈਂ ਭੇਜ ਦਾਂਗੀ ਤੁਹਾਨੂੰ।
ਹਾਂਜੀ, ਪਤਾ ਚੱਲਦਾ ਨਾ, ਏਧਰ ਕਿਹੜੇ- ਕਿਹੜੀ ਵਰਾਇਟੀ ਹੈਗੀ ਹੈ ਏ ਕਿਹੜੀ, ਨਹੀਂ ਹੈਗੀ, ਕਿੱਦਾਂ ਕਿੱਦਾਂ ਤੇ ਨੇ ਕਸਮ ਪਰ ਉਹ, ਜਿਹੜੇ ਦਿਖਾ ਦੋ, ਉਹੀ ਪਸੰਦ ਆ ਜਾਂਦੇ ਨੇ ਉਹ ਕਹਿੰਦੇ ਨੇ, ਏਹ ਵਾਲਾ ਫੈਬਰਿਕ ਲੈਣਾ ਐ ਲੈਣਾ
ਹਾਂ, ਸਹੀ ਗੱਲ ਐ।
ਅੱਛਾ ਲਿਆ ਕੁਝ ਮਤਲਬ ਕਿ, ਬੱਚੇ ਦੇ ਜੀਨਸ ਟੋਪ ਵਗੈਰਾ ਹੈਗੇ, ਸਾਡੇ ਬੱਚਿਆਂ ਦੇ ਆਟੀਕਲ-?
ਹਾਂਜੀ- ਹਾਂਜੀ ਜੀਨਸ- ਟੋਪ ਸਭ ਕੁਛ ਹੈਗਾ।
ਚਲੋ, ਫਿਰ ਮੈਨੂੰ ਭੇਜ ਦੇਣਾ ਜਰੂਰ, ਫੋਟੋਆਂ ਮੈਂ ਵੀ, ਲੈਣੇ ਨੇ ਨਾ, ਸ਼ੋਪ ਚ ਪਾਾਲਾਂਗੇ ਸਾਰੇ ਕੱਪੜੇ
ਹਾਂਜੀ ਕੋਈ ਨਈ, ਮੈਂ ਭੇਜਾਂਗੀ ਤੁਹਾਨੂੰ ਦੇਖ ਲੈਣਾ ਤੁਸੀਂ
ਹਾਂਜੀ, ਹੋਰ ਸੁਣਾਓ, ਭੈਣ ਜ ਠੀਕ ਹੋ ਤੁਸੀਂ? ਹਾਂ ਸਚ, ਮੰਮੀ-ਡੈਡੀ ਠੀਕ ਨੇ?
ਹਾਂਜੀ, ਸਭ ਵਧੀਆ।
ਹੋਰ ਤੁਹਾਡਾ ਬਿਜਨਸ, ਕਰਦਾ ਤੁਹਾਡਾ ਬਿਜਨਸ ਜੋਬ, ਕਰਦੇ ਆ ਤੁਹਾਡੇ ਹਸਬੈਂਡ
ਨਹੀਂ ਸਾਡਾ, ਆਪਣਾ ਹੀ ਬਿਜਨਸ ਹੈਗਾ।
ਅੱਛਾ, ਤੁਹਾਡਾ ਆਪਣਾ ਬਿਜਨਸ ਹੈਗਾ, ਅੱਛਾ-ਅੱਛਾ ਕਿਹੜਾ, ਬਿਜਨਸ ਹੈਗਾ?
ਸਾਡੀ ਫੈਕਟਰੀ, ਬਣਾਂਦੇ ਨੇ ਜੋਤ ਬਣਾਦੇ ਨੇ, ਸਟੀਲ ਦੀ ਨਾ ਸਟੇਨਲੈਸ। ਸਟੀਲ, ਦੀਂ ਜੋਤ।
ਅੱਛਾ- ਅੱਛਾ ਤੁਹਾਡੀ ਫੈਕਟਰੀ ਹੈ, ਸਟੀਲ ਜੋ
ਹਾਂਜੀ, ਅਖੰਡ ਜੋਤ ਹੁੰਦੀ ਹੈ ਨਾ, ਜੋ ਗੁਰਦੁਆਰੇ ਚ ਪਈ, ਹੁੰਦੀ ਹੈ। ਉਹ, ਬਣਦੀਆਂ ਨੇ।
ਅੱਛੇ, ਤੁਹਾਡੇ ਵਧੀਆ, ਵਧੀਆ- ਵਧੀਆ
ਹੋਰ ਵੀ ਸਾਰਾ ਸਮਾਨ, ਉਹਓਂ ਗੁਰਦੁਆਰਿਆਂ ਚ, ਜਿਹੜਾ ਹੁੰਦਾ ਨਾ, ਉਹ ਸਾਰਾ ਬਣਾਦੇ ਨੇ, ਖੰਡੇ, ਵਗੈਰਾ ਜੇ ਉਹ ਕਲਸ਼, ਖੰਡੇ,
ਅੱਛਾ, ਅੱਛਾ -ਅੱਛਾ ਵਧੀਆ।
ਸਾਰਾ, ਉਹੀ ਬਣਾਦੇ ਨੇ
ਅੱਛਾ- ਅੱਛਾ।
ਹੋਰ ਸੁਣਾਓ, ਤੁਸੀਂ- ਤੁਸੀਂ ਕੀ ਕਰਦੇ ਹੋ?
ਮੈਂ ਤੇ ਕੀ ਨਾ ਨਾਮ, ਹੁਣੇੇ ਲੰਚ ਬਣਾਇਆ। ਤੇ ਟਿਊਸ਼ਨ ਬੱਚੇ, ਆਣ ਵਾਲੇ ਨੇ ਦੋ ਇੱਕ, ਬੈਚ ਪੜਾ ਦੂਜੇ, ਆਏਂਗੇ ਢਾਈ ਵਜੇ, ਆਏਂ ਗੇ
ਅੱਛਾ -ਅੱਛਾ
ਹਾਂਜੀ, ਢਾਈ ਵਜੇ ਆਏ ਗੇ, ਫੇਰ ਕੀ ਨਾਮ ਹੈ ਫੇਰ ਕਿਸੇ ਨੇ ਗੈਸਟ ਨੇ, ਆਣਾ ਘਰ।
ਅੱਛਾ,
ਫੋਨ ਆਇਆ ਸੀ, ਗੈਸਟ ਆਣੇ ਨੇ ਤੇ ਮੈਂ ਕਿਹਾ? ਪੰਜ ਵਜੇ ਆਏਗੇ ਆਰਾਮ ਨਾਲ? ਫਿਰ ਰਾਤ ਦ, ਦਾ ਡਿਨਰ ਕਰਕੇ ਜਾਏਂਗੇ।
ਅੱਛਾ -ਅੱਛਾ ਠੀਕ ਹੈ। ਹਾਂ, ਇਹ ਤੇ ਹੈ।
ਹੋਰ, ਸੁਣਾਓ?
ਅਛਾ ਹੋਰ ਵਧੀਆ, ਤੁਸੀਂ ਦੱਸੋ?
ਬਸ ਬੈਠੇ ਦੇ ਆ, ਕੱਪੜੇ- ਕੁਪੜੇ ਧੋਣੇ ਨੇ, ਮਸ਼ੀਨ ਲਾਣੀ ਲਾਈ ਅੱਜ ਬੱਚੇ, ਜਲਦੀ ਆ ਗਏ ਸੀ ਨਾ, ਟਿਊਸ਼ਨ ਵਾਲੇ
ਅੱਛਾ -ਅੱਛਾ।
ਹਾਂਜੀ-ਹਾਂਜੀ।
ਠੀਕ, ਮੈਂ ਵੀ ਨੀ ਅੱਜ ਧੋਤੇ, ਮੈਂ ਕੱਲ ਧੋਵਾਂਗੀ।
ਅੱਛਾ ਅੱਛਾ, ਬੱਚੇ ਕੱਪੜੇ ਇੰਨੇ ਆ ਅੱਛਾ ਅੱਛਾ, ਬੜੇ ਲਾਂਦੇ ਨੇ ਕੱਪ ਥੋੜ੍ਹ ਹੀ ਇੰਨੇ ਰਿੰਦੇ ਨ ਕਰੇ ਕੀ
ਹਾਂ ਸਹੀ ਗੱਲ ਐ। ਸਾਰਾ ਦਿਨ ਕੱਪੜੇ ਬਦਲਦੇ ਰਹਿੰਦੇ ਨੇ, ਗਰਮੀ ਚ ਫਿਰਦੇ ਰਹਿੰਦੇ ਨੇ।
ਹਾਂਜੀ ਹਾਂਜੀ। ਹੋਰ ਤੁਸੀਂ ਅੱਜ ਰਾਤੀ ਦਾ, ਅੱਜ ਰਾਤੀ ਆਏ ਹੋ ਤੁਸੀਂ?
ਹਾਂਜੀ ਮੈਂ ਰਾਤੀ ਆਈ ਸੀ, ਕੱਲ ਰਾਤ ਨੂੰ।
ਅੱਛਾ ਕੱਲ ਰਾਤੀਂ ਆਏ ਸੀ। ਅੱਛਾ ਅੱਛਾ, ਤੁਹਾਡੇ ਪੇਕਾ ਦੂਰ ਥੋੜ੍ਹੀ ਹੋਣਾ, ਕੋਲ ਹੀ ਹੋਣਾ।
ਨਹੀਂ ਦੂਰ ਹੀ ਪੈ ਜਾਂਦਾ।
ਅੱਛਾ ਦੂਰ ਹੀ ਪੈ ਜਾਂਦਾ ਹੈ
ਹਾਂਜੀ।
ਕਿਥੇ ਹੋਰ! ਅੱਛਾ ਅੰਮ੍ਰਿਤਸਰ ਐਹ, ਵਧੀਆ ਹੈ। ਦਰਬਾਰ ਸਾਹਿਬ ਜਾਂਦੇ ਰਹਿੰਦੇ ਹੋਵੋਗੇ ਤੁਸੀਂ ਤੇ।
ਹਾਂਜੀ ਹਾਂਜੀ, ਦਰਬਾਰ ਸਾਹਿਬ ਗਈ ਆ, ਮੇਰਾ ਭਰਾ ਜਾਂਦਾ ਰਹਿੰਦਾ ਨਾ ਉਹ ਕਰਨ, ਸੇਵਾ ਕਰਦਾ ਫੇਰ ਉਹਦੇ ਨਾਲ ਵੀ ਤਿੰਨ ਚਾਰ ਵਾਰ ਹੋ ਆਈ ਸੀ। ਫੇਰ, ਸਵੇਰ ਵੇਲੇ ਵੀ ਗਈ ਸੀ, ਤੜਕੇ। ਫਿਰ ਆਏ ਸੀ ਹਸਬੈਂਡ ਲੈਣ, ਫਿਰ ਤਾਂ ਉਹ
ਚਲੋ ਵਧੀਆ ਐ
ਹਾਂਜੀ।
ਹੋਰ, ਹੋਰ ਕਿੱਥੇ ਨੀ ਘੁੰਮੇ?
ਹੋਰ ਗਏ ਸੀ, ਸ਼ਹੀਦ ਸਾਹਿਬ ਗਏ ਸੀ, ਤਰਨ ਤਾਰਨ ਸਾਹਿਬ ਗਏ ਸੀ।
ਅੱਛਾ ਅੱਛਾ। ਅੱਛਾ, ਵਧੀਆ ਗੁਰਦੁਆਰੇ ਤੇ ਵੇਖਣ ਵਾਲੇ ਨੇ ਪੰਜਾਬ ਦੇ।
ਹਾਂਜੀ ਹਾਂਜੀ ਬਹੁਤ ਸੋਹਣਾ ਹੈ, ਤਰਨ ਤਾਰਨ ਸਾਹਿਬ ਦੀ ਪਰਿਕਰਮਾ ਬਹੁਤ ਵੱਡੀ ਏ।
ਹਾਂਜੀ ਉਹ ਤੇ ਬੜੀ ਵਡੀ ਏ। ਮੈਂਨੇ ਵੀ ਜਾਣਾ ਮੈਂ ਵੀ ਨਹੀ ਗਈ ਕਦੀ ਤਰਨ ਤਾਰਨ ਨਾ। ਮੈਂ ਜ਼ੂਰੂਰ ਜਾਣਾ ਹੈ।
ਅੱਛਾ! ਗਏ ਨੀ?
ਹਾਂ ਨਹੀਂ ਨਹੀਂ ਬਚਪਨ ਦੀ ਗਈ ਸੀ। ਭੈਣ ਦਾ ਵਗੈਰਾ ਫੋਨ ਆਇਆ ਸੀ, ਕਹਿੰਦੀ ਦੀਦੀ ਆਓ ਘੁੰਮ ਜੋ। ਗੁਰਦੁਆਰੇ ਵਗੈਰਾ ਘੁੰਮਿ ਆਵਾਂਗੇ। ਮਤਲਬ ਕੋਈ ਨੀ, ਬੱਚਿਆਂ ਦੀਆਂ ਛੁੱਟੀਆਂ ਖਤਮ ਹੋਈਆਂ ਨੇ ਹ ਥੋੜ੍ਹੇ ਦਿਨ ਬਾਅਦ ਟਾਈਮ ਨਿਕਾਲ ਕੇ ਜਾਵਾਂਗੇ ਦੇਖਨੇ ਹਾਂ ਕਦੋਂ ਜਾਂਨੇ ਆਂ।
ਅੱਛਾ ਅਛਾ।
ਹਾਂਜੀ। ਇਸ ਲਈ ਆ, ਗਰਮੀ ਚ ਕਿੱਥੇ ਨਿਕਲਣ ਦਾ ਮਨ ਹੀ ਨੀ ਡਰਦਾ ਬੰਦਾ ਜਾਏ ਕਿੱਥੇ?
ਸਹੀ ਗੱਲ ਹੈ, ਗਰਮੀ ਬਹੁਤ ਐ, ਗਰਮੀ ਚ ਜਾਣ ਦਾ ਮਨ ਨਹੀਂ ਕਰਦਾ ਕਿਧਰੇ।
ਬਾਰਿਸ਼ਾਂ ਵੀ ਤਾਂ ਨਹੀਂ ਪੈਂਦੀ ਪਇਆਂ।
ਹਾਂ, ਬ
ਬਾਰਿਸ਼ਾਂ ਪੈਣ ਬੰਦਾ ਸਾਰਾ ਸਹੀ ਰਵੇ। ਬਾਰਿਸ਼ਾਂ ਪੈਂਦੀਆਂ ਹੀ ਨਹੀਂ। ਮੌਸਮ ਹੀ ਕਦੀ ਠੰਢਾ ਹਉਂਦਾ, ਕਦੀ ਗਰਮ ਹੁੰਦਾ ਇਕਦਮ ਇੰਨੀ ਤੇਜ਼ ਗਰਮੀ ਹੋ ਜਾਂਦੀ ਹੈ, ਫਿਰ ਠੰਡ ਹੋ ਜਾਂਦੀ ਹੈ।
ਹਨੇਰੀ ਤੂਫਾਨ ਆਉਣ ਲੱਗ ਜਾਂਦਾ।
ਹਾਂਜੀ ਹਾਂਜੀ! ਚਲੋ ਭੈਣ ਜੀ ਕਰਦੀ ਆਂ ਤੁਹਾਨੂੰ ਮੈਂ ਫੋਨ ਫ੍ਰੀ ਹੋ ਕੇ।
ਹਾਂਜੀ
ਫਰੀ ਹੋ ਕੇ ਕਰਦੀ ਹਾਂ। ਫ਼ੋਨ ਆਉਂਦਾ ਮੈਂ ਥੋੜਾ ਬਿਜ਼ੀ ਹੈਗੀ ਹਾਂ। ਮੈਂ-
ਹਾਂਜੀ ਚਲੋ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ